ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ
ਹਾਂਜੀ ਵਧੀਆ ਤੁਸੀਂ ਦੱਸੋ ਹੋਰ ਕੀ ਕਰ ਰਹੇ ਹੋ ਤੁਸੀਂ
ਨੂੰ ਰਿਵਾਾਇਤ ਕਰ
ਹਾਂਜੀ
ਮੈਂ ਕਿਹਾ ਬਾਹਰ ਗਿਆ ਸੀ ਪਹਿਲਾਂ ਨਾ ਹੁਣੇ ਆਇਆ ਵਾ
ਅੱਛਾ ਅੱਛਾ ਹੋਰ ਕੀ ਬਣਾਇਆ ਸੀ ਅੱਜ
ਅਜ ਦੇ ਪਾਸ ਘਰ ਆਪਣਾ ਅਹ ਪਨੀਰ ਭੁਜੀ ਬਣਾ ਰਖੀ ਅ ਥੋੜੀ ਉਓਹੀ
ਅੱਛਾ ਅੱਛਾ, ਤੁਹਾਨੂੰ ਵੈਸੇ ਘਰ ਦਾ ਖਾਣਾ ਪਸੰਦ ਜਾਂ ਬਾਹਰ ਦਾ।
ਘਰ ਦਾ ਠੀਕ ਲੱਗਦਾ ਆ ਬਾਹਰ ਦਾ ਫਸ ਫੂਡ ਹੀ ਪ ਜ਼ਿਆਦਾ ਦੇ।
ਹਾਂ, ਉਹ ਤੇ ਹੈ ਹੀ ਹੈ। ਹਮ ਨਾਲੇ ਬਾਹਰ ਦਾ ਬਾਹਰ ਦਾ ਤੇ ਵੈਸੇ ਵੀ ਖਾ ਕੇ ਬਿਮਾਰ ਹੀ ਹੁੰਦੇ ਨੇ ਸਾਰੇ ਕਿਉਕਿ ਪਤਾ ਹੀ ਨਹੀਂ ਲੱਗਦਾ ਕੀ ਕੀ ਉਹਨਾਂ ਨੇ ਮਿਲਾਇਆ ਹੁੰਦਾ ਹੈ ਕੀ ਕੈਮੀਕਲ ਯੂਜ ਕੀਤੇ ਹੁੰਦੇ ਨੇ
ਕਹੀ ਸਕਦੇ ਹੋ ਤਾਂ ਨੀ ਪਤਾ ਲੱਗਦਾ
ਹਾਂ ਨਾਲੇ ਫੇਰ ਓਇਲ ਵੀ ਇੰਨੇ ਦਿਨਾਂ ਦਾ ਯੂਜ ਕਰਦੇ ਨੇ ਕਿਉਂਕਿ ਉਹਨਾਂ ਦਾ ਓਇਲ ਤੇ ਖਤਮ ਈ ਨਹੀਂ ਹੁੰਦਾ ਓਹੀ ਕੜਾਹੀ ਚ ਰੱਖਦੇ ਨੇ ਓਇਲ ਫਿਰ ਉਹੀ ਯੂਜ ਕਰਦੇ ਰਹਿੰਦੇ ਨੇ ਡੇਲੀ ਡੇਲੀ ਤੇ ਉਹ ਫੇਰ ਕਿੰਨਾ ਅਨਹਾਈਜ਼ਨ ਕੋਚ ਜਾਂਦਾ ਹੈਏ ਕਿੰਨਾ ਉਹ ਹੋ ਜਾਂਦਾ ਉਹਦੇ ਚ ਕਿੰਨੇ ਕੈਮੀਕਲ ਮਿਕਸ ਹੋ ਜਾਂਦੇ ਨੇ
ਕਿਉਂਕਿ ਉਹ ਫਰੈਸ਼ ਹੀ ਨਹੀਂ ਹੁੰਦਾ ਔਰ ਕਲੀਨ ਵੀ ਨਹੀਂ ਹੁੰਦਾ ਹਾਂਜੀ ਨਾਲੇ ਫੇਿਰ ਮੈਦਾ ਸਾਰੀ ਚੀਜ਼ਾਂ ਮੈਦੇ ਦੀਆਂ ਹੀ ਮਿਲਦੀਆਂ ਨੇ ਬੱਚੇ ਵੀ ਬਿਮਾਰ ਹੋ ਜਾਂਦੇ ਨੇ ਖਾ ਕੇ
ਤੁਹਾਡੀ ਨਾ ਆਵਾਜ਼ ਥੋੜੀ ਘੱਟ ਆ ਰਹੀ ਏ
ਮੈਂ ਕਿਹਾ ਅੱਜ ਕੱਲ੍ਹ ਦੇ ਬੱਚੇ ਖਾਣਾ ਹੀ ਪਸੰਦ ਉਹੀ ਕਰਦੇ ਨੇ
ਹਾਂਜੀ ਉਹ ਤੇ ਹੈ ਈ ਏ ਹੁਣ ਆਪ ਵੀ ਆਪਣੇ ਬੱਚਿਆਂ ਨੂੰ ਵੀ ਏਦਾਂ ਦੀ ਹੈਬਿਟ ਹੀ ਨੀ ਪਾਈ ਬਾਹਰ ਤਾਂ ਖਾਣ ਦੀ ਕੁਛ ਵੀ ਉਹ ਘਰ ਹੀ ਆਪਾਂ ਬਣਾ ਦਿੰਦੇ ਹਾਂ ਉਹਨਾਂ ਨੂੰ ਘਰ ਹੀ ਮੰਗਦੇ ਨੇ ਸਾਡੇ ਕੋਲ ਕਿ ਇਹ ਬਣਾ ਦੋ ਉਹ ਬਣਾ ਦੋ ਫੇਰ ਅਸੀਂ ਓਹੀ ਚੀਜ਼ ਬਣਾ ਦਿੰਦੇ ਹਾਂ ਘਰ ਹੀ ਹੁਣ ਮੈਂ ਪਿੱਛੇ ਮੋਮੋਸ ਬਣਾਏ ਸੀ ਘਰ ਹੀ ਉਹਦੇ ਸੂਜੀ ਦੇ ਮੋਮੋਜ਼
ਆਟੇ ਜੀ ਜੀ ਉਹ ਵੀ ਵਧੀਆ ਆਇਆ ਮੈਂ ਮੈਦਾ ਅਵੋਇਡ ਕਰਨਾ ਚਾਹੀਦਾ ਆ
ਹੋਰ ਕੀ ਹੁਣ ਸੂਜੀ ਦੇ ਮੋਮੋਸ ਬਣਾਏ ਸੀ ਉਹ ਸਭ ਨੇ ਖਾਧੇ ਮਤਲਬ ਫਰਕ ਇੰਨਾ ਨੀ ਪਤਾ ਪਤਾ ਲੱਗਦਾ ਕਿ ਮੈਦੇ ਦਾ ਏ ਕਿ ਸੂਜੀ ਦਾ ਏ ਬਿਲਕੁਲ ਸੇਮ ਈ ਬੰਨੇ ਸੀ
ਹਾਂਜੀ ਬਿਲਕੁਲ ਬਿਲਕੁਲ ਘਰੇ ਖਾਾਲੋ ਆਪਣਾ ਫਰਾਈ ਕਰ ਲੋ ਭਾਵੇਂ ਉਹ ਠੀਕ ਰਹਿੰਦਾ ਹੈਲਥ ਲਈ
ਤੇ ਫਰਾਈ ਵੀ ਨੀ ਕੀਤੇ ਸੀ ਬਸ ਸਟੀਮ ਹੀ ਹੁਣ ਸਟੀਮ ਤੇ ਨਾਲ ਹੀ ਉਹ ਹੋ ਗ ਤਿਆਰ ਲਈ ਖਾਧੇ ਨਾਲੇ ਫਰਾਈ ਵੀ ਨੀ ਕੀਤਾ ਕੋਈ ਓਇਲ ਵੀ ਨ ਯੂਜ ਹੋਇਆ ਤੇ ਹੈਲਦੀ ਦਾ ਹੈਲਦੀ ਹੋ ਗਿਆ
ਠੀਕ ਵਧੀਆ ਕਰਦੇ ਆ ਹੋਰ ਆਪਣਾ ਘਰੇ ਹੀ
ਹਾਂਜੀ
ਬਣਾਓ ਦੇ
ਹੋਰ ਕੀ ਘਰ ਦਾ ਹੀ ਖਾਣਾ ਵਧੀਆ ਹੁੰਦਾ ਏ। ਨਾਲੇ ਆਪਾਂ ਖੁੱਦ ਬਣਾਉਂਦੇ ਹਾਂ। ਆਪਣੀ ਹੱਥਾਂ ਨਾਲ ਸਭ ਕੁਛ ਸਾਨੂੰ ਪਤਾ ਹੁੰਦਾ। ਆਪਾਂ ਕਿੰਨੀ ਸਾਫ਼ ਸਫ਼ਾਈ ਰੱਖਣੀ ਹੈ। ਕਿੱਦਾਂ ਕੀ ਚੀਜ਼ ਯੂਜ ਕਰਨੀ ਹੈ। ਨਾਲੇ ਬਾਹਰ ਤੇ ਏਡੇ, ਇੰਨੇ ਜ਼ਿਆਦਾ ਮਸਾਲੇ ਯੂਜ ਕਰਦੇ ਨੇ।
ਉਹ ਤੇ ਪਤਾ ਹੀ ਨਹੀਂ ਲੱਗਦੇ ਕਿਹੜੇ ਮਸਾਲੇ ਪਾਉਂਦੇ ਆ। ਕੀ ਕੁਛ ਪਾਉਂਦੇ ਆ। ਹੋਰ-
ਹੋਰ, ਕੈਮੀਕਲ ਯੂ, ਅੱਜ ਕੱਲ ਤੇ ਵੈਸੇ ਵੀ ਕੁਛ, ਵੀ ਸਾਰੀ ਚੀਜ਼ਾਂ ਵਿਚ ਹੀ ਉਹ ਹੁੰਦਾ ਪਿਆ। ਮਿਲਾਵਟ ਹੁੰਦੀ ਪਈ।
ਕੋਈ ਵੀ ਚੀਜ਼, ਹੈ ਹੀ ਨਹੀਂ ਆਪਾਂ ਮੰਨੀਏ। ਹਾਂਜੀ।
ਮੈਂ ਕਿਹਾ ਕੁੱਝ ਵੀ ਨਹੀਂ ਛਕਣਾ ਚਾਹੀਦਾ ਬਾਹਰੋਂ ਹੈ ਹੀ ਨਹੀਂ ਛਕਣ ਲਾਇਕ।
ਹਾਂਜੀ। ਉਹ ਤੇ ਹੈ ਈ ਏ। ਨਾਲੇ ਕੁਛ ਵੀ ਅੱਜ ਕੱਲ ਹੈਲਦੀ ਆ ਹੀ ਨਹੀਂ ਰਿਹਾ ਸਭ ਕੁਛ ਮਿਲਾਵਟ ਵਿਚ ਆ ਰਿਹਾ ਏ ਚਾਹੇ ਫਰੂਟਸ ਹੋਣ ਚਾਹੇ ਵੈ ਟੇਬਲ ਸੋਨ ਹਰੇਕ ਚੀਜ਼ਾਂ ਵਿਚ ਮਿਲਾਵਟ ਆ ਰਹੀ ਏ
ਸਹੀ ਗੱਲ ਆ ਬੁਖਾਰ ਹੀ ਕਿੱਦਾਂ ਦਾ ਅੱਜ ਕੱਲ
ਬੰਦਾ ਚਾਹੇ ਜਿੰਨੀ ਮਰਜ਼ੀ ਆਪਣੀ ਤਰਫੋਂ ਜਿੰਨੀ ਮਰਜ਼ੀ ਕੇਅਰ ਕਰ ਲਏ ਪਰ ਫੇਰ ਵੀ ਹਰ ਚੀਜ਼ ਵਿੱਚ, ਅੱਜ ਕਲ ਮਿਲਾਵਟ ਹੈਗੀ ਏ
ਹੋਰ ਆਪਾਂ, ਨਿਊਜ਼ ਵਗੈਰਾ ਦੀ ਜੀ ਤੇ ਨਿਊਜ਼ ਵਗੈਰਾ ਦੇਖੀਏ ਤੇ ਉਹਦੇ ਚ ਆਉਂਦਾ ਹੈ। ਕਿ ਬਈ ਅਹ ਅਗਲੇ ਦੇਸ਼ ਨੇ ਸਾਡੇ ਦੇਣਾ ਲੈਣਾ ਤੋਂ ਮਨਾ ਕਰਤਾ। ਕਿਸੇ ਦੇਸ਼ ਨੇ ਕੁਛ ਲੈਣ ਤੋਂ ਮਨਾ, ਕਰਤਾ ਜਿ ਸਭ ਕੁਝ ਕੈਮੀਕਲ ਜ਼ਿਆਦਾ ਹੋਣ ਦੀ ਵਜ੍ਹਾ ਤੋਂ, ਕਲਰ ਜ਼ਿਆਦਾ ਹੋਣ ਦੀ ਵਜ੍ਹਾ, ਤੋਂ
ਬਿਲਕੁਲ -ਬਿਲਕੁਲ ਨਹੀਂ, ਆਪਣਾ ਵੈਜੀਟੇਬਲ ਵਗੈਰਾ, ਫਰੂਟਸ ਵਗੈਰਾ, ਛਕਣੇ ਚਾਹੀਦੇ ਆ। ਇਹ ਚੀਜ਼ਾਂ, ਅਵੋਇਡ ਕਰਨੀਆਂ ਚਾਹੀਦੀਆਂ ਆਪ ਨੂੰ, ਫੂਡ ਵਗੈਰਾ ਬਹੁਤ ਹੀ ਬੁਰਾ ਹਾਲ ਕੀਤਾ, ਰਿ ਸਾਰੇ
ਹਾਂਜੀ, ਨਾਲੇ ਕੁਛ ਅੱਜ ਕੱਲ ਟਰੈਂਡ ਵਿੱਚ ਵੀ ਚੱਲ ਗਿਆ। ਉਹ ਬੱਚੇ ਜੋ ਦੇਖਦੇ ਨੇ ਵੀਡੀਓਜ਼ ਵਗੈਰਾ, ਦੇਖਦੇ ਨੇ ਉਹਦੇ ਚ ਆਉਂਦਾ ਰਹਿੰਦਾ, ਹੈ ਚਲੋ ਵੀ, ਫੇਰ ਅਸੀਂ ਇਹੀ ਚੀਜ਼ ਖਾਣੀ, ਉਹੀ ਚੀਜ਼ ਦੇ ਮਗਰ ਪੈ ਜਾਂਦੇ ਨੇ ਦੇਖ ਕੇ
ਹਾਂ, ਸੋਸ਼ਲ ਮੀਡੀਆ ਨੇ ਵੀ ਬੁਰਾ ਹਰ ਕੀਤਾ ਦਾ, ਆ ਉਹ ਆਪਣਾ, ਅੱਜ ਕੱਲ੍ਹ ਅਵ ਲੋਕ ਜਯਦੀ
ਹਾਂਜੀ, ਉਹ ਦੇ ਕੇ ਦੇ ਕੇ ਕਰੇਵਿੰਗ ਸੁੰਦੀਆਂ ਬਸ ਫੇਰ, ਉਹੀ ਚੀਜ਼ਾਂ ਮੰਗਦੇ ਨੇ, ਉਹੀ ਚੀਜ਼ ਖਾਂਦੇ ਨੇ
ਹਾਂਜੀ, ਖਾਣੀ ਨਈ ਚਾਹੀਦੀ ਅ ਬਿਲਕੁਲ, ਬੇਕਾਰ ਹੁੰਦੀ, ਬੱਚਿਆਂ ਨੂੰ ਨਹੀਂ ਆਪ ਈ ਨਹੀਂ, ਛਕਣੀ ਚਾਹੀਦੀ।
ਹਾਂਜੀ, ਅਸੀਂ ਤੇ ਬਿਲਕੁਲ ਏ ਚੀਜ਼ ਅਸੀਂ ਤੇ ਖਾਂਦੇ, ਹੀ ਨਹੀਂ ਹੈਗੇ। ਫੇਰ ਵੀ ਅਗਰ ਕੋਈ ਬਾਈ ਚਾਂਸ, ਕਦੀ ਵੀਕ ਚ' ਇੱਕ ਵਾਰ ਜਾਂ ਫਿਰ, ਮੰਥ ਚ ਇੱਕ ਵਾਰ, ਆਪਾਂ ਖਾ ਲੈਂਣੇ ਹਾਂ। ਓਦਾਂ ਤੇ ਆਪਾਂ ਜ਼ਿਆਦਾ ਨੀ, ਖਾਂਦੇ
ਨਹੀਂ ਵੈਸੇ ਤਾਂ, ਸਭ ਕੁਝ ਹੀ ਘਰ ਬਣ ਜਾਂਦਾ ਆ, ਪੀਜ਼ਾ ਵੀ ਬਣ ਜਾਂਦਾ, ਆ
ਹੁੰ ਹੁੰ ਉਹ ਤੇ ਹੈ ਹੀ ਏ, ਹਾਂਜੀ
ਅ ਖਾਣੇ ਚਾਹੀਦੇ ਉਹ ਤੇ ਹੁੰਦੇ ਹੀ ਮੈਦੇ ਦੇ ਅ
ਹੁੰ ਹਾਂ, ਨੂਡਲਸ ਤੇ ਮੈਨੂੰ ਪਸੰਦ ਹੀ ਨੀ ਹੈਗੇ, ਵੈਸੇ ਵੀ ਸਾਡੇ ਘਰ ਕੋਈ ਖਾਂਦਾ ਹੀ ਨੀ ਨੂਡਲਸ, ਕਿਸੇ ਨੂੰ ਵੀ ਪਸੰਦ, ਨਹੀਂ ਹੈਗੇ।
ਸਤਿ ਸ੍ਰੀ ਅਕਾਲ।
ਅੱਛੇ ਨਹੀਂ ਲੱਗਦੇ ਉਹਨੂੰ ਨੂਡਲਸ, ਚੌਮਿਨ, ਵਗੈਰਾ ਉਹ ਜਦੋਂ ਤੋਂ ਆਈ ਸੀ। ਨਾ ਜੂਸ ਵਗੈਰਾ ਕਿ ਬੀ ਕੀੜੇ ਹੁੰਦੇ ਨੇ, ਉਹਦੇ ਵਿੱਚ ਜਾਂ ਗਲਦੀ ਨਈ ਹੈਗੀ ਮੈਗੀ, ਉਵੇਂ ਜਾ ਕੇ ਗੁੱਛੇ ਬਣ ਜਾਂਦੇ ਨੇ ਤੇ ਉਸੀ ਡਰ ਕਾਰਨ, ਮਤਲਬ ਕੋਈ ਖਾਂਦਾ ਹੀ ਨਹੀਂ ਬੱਚੇ ਵੀ ਨਹੀਂੀ ਖਾਾਂਦੇ, ਉਹਨਾਂ ਨੂੰ ਵੀ ਇਹੀ ਡਰ ਪਾਇਆ ਦਾ, ਕਿ ਉਹ ਕੀੜੇ ਹੋ ਜਾਣਗੇ ਪੇਟ ਵਿਚ, ਇਸ ਕਰਕੇ ਉਹ ਵੀ ਨੀ ਖਾਂਦੇ, ਅਸੀਂ ਵੀ ਨੀ ਖਾਂਦੇ ਕੋਈ ਬਣਾਦੇ ਹੀ ਨਈ ਹੋਰ
ਫਲ ਫਰੂਟ ਵਗੈਰਾ ਛਗਣੇ ਚਾਹੀਦੇ ਆ ਉਹ ਚੰਗੇ ਹੁੰਦੇ। ਆਪਣਾ ਦੇਸੀ ਹਾਈਕੀਨ ਕ ਰਹਿਣਾ ਚਾਹੀਦਾ ਆ। ਜਿਵੇਂ ਪਿੰਡਾਂ ਚ ਰਹੀਦਾ ਆ।
ਹੂੰ, ਨਾਲੇ ਹੋਰ ਹੋਰ ਤੁਸੀਂ ਵੀ ਬਣਾ ਲੈਂਦੇ ਹੋ ਕੁਛ।
ਨਹੀਂ ਨਹੀਂ ਆਪਾਂ ਨੀ ਮੈਂ ਤੇ ਸਿਰਫ ਆਪਣਾ ਕੁਕਿੰਗ ਵਗੈਰਾ ਘੱਟ ਹੀ ਜਿਆਦਾ ਨਈ, ਆਲਸੀ
ਅੱਛਾ ਅੱਛਾ ਨਹੀਂ ਅੱਜ ਕੱਲ ਕਿਉਂਕਿ ਕਿਉਂਕਿ ਅੱਜ ਕੱਲ ਮੁੰਡਿਆਂ ਨੂੰ ਵੀ ਹੁੰਦਾ, ਥੋੜਾ ਬਹੁਤ ਕਰੇਜ ਹੈ ਨਾ, ਕੁਕਿੰਗ ਕਰਨ ਦਾ, ਕਿ ਚੱਲ ਥੋੜਾ ਬਹੁਤਾ ਸਾਨੂੰ ਆਏ
ਨਹੀਂ ਨਹੀਂ ਆਪਣਾ ਫੈਕਟਰੀ ਦਾ ਕੰਮ, ਆ ਥੋੜਾ ਬਹੁਤਾ ਉਹੀ ਕਰ ਦਈਂ, ਦਾ ਨਾਲੇ ਹੀ ਫਿਟਨਸ ਦਾ ਸ਼ੌਕ ਹੋ, ਗਿਆ
ਜਿਵੇਂ, ਕਦੀ ਫ੍ਰੀ ਟਾਈਮ ਵਿੱਚ ਸੰਡੇ ਹੋਏ, ਤੇ ਫੇਰ ਤੁਹਾਡੀ ਫੈਮਲੀ, ਵਗੈਰਾ ਜਿੱਦਾਂ ਕਹਿੰਦੀ ਹੋਏਗੀ ਕਿ ਚਲੋ ਤੁਸੀਂ ਬਣਾ ਕੇ ਖਵਾਓ, ਅੱਜ?
ਜੇ ਫੈਮਿਲੀ ਬਣਾਣੀ ਏ ਨਹੀਂ, ਤੁਸੀਂ ਫਿਟਨੈਸ ਵਗੈਰਾ ਦਾ ਸ਼ੌਕ ਰੱਖਦੇ ਹੋ? ਹੈਲੋ ਹੈਲੋ? ਫਿਟਨੈਸ ਵਗੈਰਾ ਕਰਦੇ ਓ ਕੋਈ। ਯੋਗਾ ਵਗੈਰਾ ਕਰਿਆ ਕਰੋ। ਇਨਾ ਹੀ ਯੋਗਾ ਕਰਨ ਨਾਲ ਆਪਣਾ ਵਧੀਆ ਰਹਿੰਦੀ ਸੇਹਤਾ। ਹਾਂ।